ਹਾਂ ਨਮਸਤੇ ਜੀ ਬਸ ਠੀਕ ਠਾਕ ਵਧੀਆ
ਕੀ ਕਰਦੇ
ਕੁਛ ਨੀ ਬਸ ਨਉਣ ਹੋਣ ਲੱਗੇ ਸੀ।
ਅੱਛਾ, ਉਹਨੂੰ ਕਿਉਂ ਵੀ ਕੰਪਿਊਟਰ ਅਟੈਚ ਕਰ ਲੇਗਾ ਐਲਈਡੀ ਦੇ ਨਾਲ
ਅੱਛਾ, ਹੁਣੇ
ਸ਼ਾਮ ਤੱਕ ਕਰ ਲਏਗਾ ਸ਼ਾਮ ਨੂ
ਕੰਪਿਊਟਰ ਵੀ ਉੱਥੇ ਲਾਕੇ ਦੇਖਣਾ ਵੱਲ ਗਰਮੀ ਤਾਂ ਹੈਗੀ ਆ ਉੱਥੇ
ਇੱਥੇ ਹੈਗਾ
ਫਿਰ ਇੰਨੀ ਗਰਮੀ ਚ ਬੈਠੋਗੇ ਰਾਤ ਨੂੰ ਮੋਬਾਇਲ ਤੇ ਹੀ ਦੇਖ ਲਿਓ
ਨਹੀਂ, ਨਹੀਂ
ਹਮ ਮੋਬਾਈਲ ਤੇ ਨਈ ਦੇਖਣੀ ਹੋਰ ਬਸ ਠੀਕ ਆ ਵਧੀਆ
ਨਵੇਂ ਤਾਜੀ
ਬਸ ਨਵੀਂ ਤਾਜ਼ੀ ਪੁਰਾਣੀਆਂ ਨਾਹਨ ਗਯਾ ਹੋਇਆ ਹੈ।
ਅੱਛਾ
ਹਮ ਹੁਣ ਆਊਗਾ ਫਿਰ ਰੋਟੀ ਰੋਟੀ ਖਾਊਗਾ
ਓਕੇ।
ਹਮ
ਬਸ ਮੈਡਮ ਵੀ ਆਉਣੇ ਆਲੇ ਆ ਮੌਸਮ ਠੀਕ ਹੈ ਬੱਦਲ ਬੁਦਲ ਜੇ ਆਏ ਨੇ।
ਹਮ ਰਸਤੇ ਚ, ਰਸਤੇ ਚ ਗਰਮੀ ਤੇ ਨਈ ਸੀ
ਨਈ
ਹੈਂ।
ਨਹੀਂ, ਨਹੀਂ ਰਸਤੇ ਤਾਂ ਵਧੀਆ ਸੀ ਮੌਸਮ
ਹਮ ਬਾਹਰ ਤਾਂ ਠੀਕ ਆ ਮੌਸਮ ਅੰਦਰ ਹੀ ਲੱਗਦਾ
ਹਮ
ਬਾਹਰ ਤੋਂ ਬੈਠੇ ਠੀਕ ਆ
ਹਮ ਬਾਹਰ ਤਾਂ ਵਧੀਆ ਟੈਂਪਰੇਚਰ ਵਧੀਆ ਹੈਗਾ ਬਾਹਰ ਦਾ ਅੰਦਰ ਤਾਂ ਬੈਠਿਆ ਨਾ ਦਿਲ ਹੀ ਨਈ ਕਰਦਾ ਹੋਣਾ
ਹਦਾ ਸੇਕ ਮਾਰ ਸੇਕ ਵੀ ਨਹੀ ਮਾਰਦਾ ਬਸ ਉਹੀ ਗਰਮੀ
ਹੁਣ ਆਦਤ ਜੀ ਬਣ ਗਈ ਬਾਹਰ ਦੀ ਨਹੀਂ ਸੀ, ਨਹੀਂ ਸੀ ਮੈਂ ਬਾਹਰ ਨੂੰ ਮੰਜਾ ਨਹੀਂ ਸੀ ਨਹੀਂ ਸੀ ਹੁਣ ਜੇ ਹੈਗਾ ਤਾਂ ਇਹ ਹੁੰਦਾ ਵੀ ਚਾਰ ਪੱਖਾ ਲਾ ਕੇ ਬਾਹਰ ਹੀ ਪੈ ਜਾਓ
ਦੁਪਹਿਰਾ, ਦੁਪਹਿਰਾ ਤਾਂ ਅਦਰ ਹੀ ਬਹਿਣਾ
ਹਾਂ ਦੁਪਹਿਰੇ ਅੰਦਰ ਮੰਜਾ ਖੜਾ ਕਰਦੀ ਨਾ ਦੁਪਹਿਰੇ
ਹਾਂ ਉਹਦੀ ਹਵਾ ਜਿਆਦਾ ਵਧੀਆ ਲੱਗਦੀ ਨਾ ਪੂਰੀ ਸਿੱਧੀ ਮੂੰਹ ਨੂੰ ਲੱਗਦੀ ਹ ਤਾਂ ਉਹਦੇ ਨਾਲ ਠੀਕ ਲੱਗਦਾ ਜਿਹੜੇ ਛੱਤ ਵਾਲੇ ਪੱਖੇ ਹੁੰਦੇ ਆ ਉਹਨਾਂ ਦੀ ਹਵਾ ਸਿੱਧੀ ਮੂੰਹ ਨੂੰ ਪੂਰੇ ਸਰੀਰ ਨੂੰ ਲੱਗਦੀ ਆ ਥੋੜੀ ਲੱਗਦੀ ਹ ਤਾਂ ਜਿਆਦਾ ਗਰਮੀ ਲਾ ਹਮ ਹਾਂ ਜ ਮਮੀਨ ਨਰੇ
ਪਿੱਛੇ ਕਮਰੇ ਚ ਤਾਂ ਵਾਲ ਫੈਨ ਲਾ ਲੈਦੇ ਆ
ਉਹ ਤਾਂ ਕੋਈ ਕੰਮ ਨਹੀਂ ਕਰਦੇ ਵਾਲ ਫੈਨ ਇਨੇ ਦੁਕਾਨ ਚ ਲੱਗੇ ਹੀ ਹੋਏ ਐ ਤਿੰਨ ਤਾਂ ਲੱਗੇ ਪਏ ਆ ਦੁਕਾਨ
ਪਤਾ ਇਸੇ ਦਾ ਨਾਲ ਕੰਮ ਕਰ ਰਹੇ ਵਧੀਆ
ਏਸੀ ਦੇ ਨਾਲ ਹੀ ਚੱਲਦੇ ਆ ਹਲੇ ਤਾਂ ਉਹ ਮਸਲਾ ਮੌਸਮ ਆਣ ਵਾਲਾ
ਹਾਂ ਹੋਮਸ ਬਹੁਤ ਜਿਆਦਾ ਆਉਣੀ ਹ ਅੱਗੇ ਅੱਗੇ
ਅੱਗੇ ਜਿਹੜੀ ਆਉਣੀ ਹ ਸੋਨ ਭਾਦੋ
ਉਹ ਜਿਆਦਾ ਖਤਰਨਾਕ ਹੈ
ਹਮ
ਹਾਲੇ ਤਾਂ ਫਿਰ ਵੀ ਸਾਹ ਆ ਰਿਹਾ।
ਬਹੁਤ ਜਿਆਦਾ ਪਊਗੀ ਜੇ ਮੀਂਹ ਪੈ ਗਿਆ ਫਿਰ ਤਾਂ ਸੈਟ ਰਹੂਗਾ ਜੇ ਮੀ ਇਕ ਅੱਧਾ ਪੈ ਲਿਆ ਫਿਰ ਕੋਈ ਨਹੀਂ ਫੇਰ ਹੁਮਸ ਜੀ ਜਿਆਦਾ ਹੋਊਗੀ। ਜੇ ਤਾਂ ਜਿਵੇਂ ਕਿ ਜੇ ਤਾਂ ਜਿਵੇਂ ਕਿ ਇੱਕ ਦਿਨ ਮੀਂਹ ਪੈ ਗਿਆ ਦੋ ਦਿਨ ਤਿੰਨ ਦਿਨ ਨਹੀਂ ਪਿਆ ਉਹਦੇ ਨਾਲ ਤਾਂ ਠੀਕ ਰਹੂਗਾ ਮੌਸਮ‌‍‌।
ਹੂ ਉਹਦੇ ਨਾਲ ਤਾਂ ਠੀਕ ਰਹੂਗਾ।
ਉਹਦੇ ਨਾਲ ਠੀਕ ਰਹੂਗਾ ਜੇ ਇੱਕ ਵਾਰੀ ਮੀਂਹ ਪੈ ਕੇ ਮੁੜ ਕੇ ਮੀਂਹ ਨਹੀਂ ਪਏ ਪੰਦਰਾਂ ਪੰਦਰਾਂ ਬੀ ਬੀ ਫੇਰ ਉਹ ਬੜੇ ਗੰਦੇ ਮ ਉਹਦੇ ਨਾਲ ਸਾਰੀ ਹੁੰਮਸ ਹੋ ਜੂਗੀ
ਉਹ ਕਹਿ ਰਹੇ ਤਿੰਨ ਮਹੀਨੇ ਦਾ ਇਕੱਠੇ ਆਣੇ ਆ
ਤਿੰਨ ਮਹੀਨੇ ਦੇ ਕਿਹੜੇ ਆਉਗੇ
ਅਡਵਾਂਸ ਤੇ ਮਹੀਨੇ ਦੇ ਪਾ ਰਿਹਾ ਇਕੱਠੇ
ਅੱਛਾ ਕੱਲ ਦੇਖਾਂਗੇ ਕੱਲ ਪਹਿਲੀ ਤਰੀਕ ਆ
ਬਾਰਾਂ ਇੱਕ ਵਜੇ ਤੋਂ ਬਾਅਦ ਦੁਪਹਿਰੇ ਘੰਟੀ ਵੱਜੂਗੀ। ਕਹਿੰਦੇ ਸਾਡੇ ਦਸ ਵਜੇ ਖੋਲਦਾ ਉਹੀ ਬਾਰਾ ਇਕ ਵਜੇ ਤੱਕ ਤੁਹਾਡੇ ਅਕਾਊਂਟ ਚ ਪੈਸੇ ਆ ਜਾਣਗੇ।
ਦੇਖਦੇ ਆਂ ਕੱਲ ਕੀ ਕਹਿੰਦੇ ਆ ਤੁਸੀਂ ਕਿੱਥੋਂ ਪੁੱਛਿਆ ਸੀ?
ਉਹ ਗੋਲੂ ਵੀਰੇ ਨਾਲ ਗੱਲ ਹੋਈ ਸੀ
ਅੱਛਾ ਉਹਨਾਂ ਨੇ ਬਣਾ ਲਏ
ਹਾਂ ਉਹਨਾਂ ਨੇ ਬਣਾ ਲਏ
ਹੈ।
ਬਣਾ ਲਏ ਉਹਨਾਂ ਨੇ
ਉਹਨਾਂ ਦੇ ਵੀ ਬਣ ਗਏ ਚਲੋ ਵਧੀਆ ਹੋ ਗਿਆ। ਅੱਜ ਗੱਲ ਹੋਈ ਸੀ?
ਆ ਸਵੇਰੇ ਪੁੱਛਿਆ ਸੀ ਮੈਂ ਕਿ ਮੈਂ ਕਹਿੰਦਾ ਦਰਦ ਹੋ ਰਿਹਾ ਸੀ ਉਹਦੇ ਬਸ ਫਿਰ ਉਹ ਟਾਂਗ ਕੇ ਲਾਇਆ ਨਾ ਤਾਂ ਪੈਂਟ ਕਰ ਰਹੇ ਫਿਰ ਉਹਨਾਂ ਨੂੰ
ਹਮ ਹੁਣ ਹੀ ਦਵਾਈ ਦਿੱਤੀ ਹੋਣੀ
ਦਿੱਤੀ ਹੋਣੀ ਹ
ਗੱਲ ਤਾਂ ਨਹੀਂ ਕਰੀ ਬਈ ਉਧਰ ਫੋਨ ਕਰਿਆ ਸੀ ਕਿ ਨਹੀਂ
ਕੀਤੀ ਕੀਤੀ ਤਾਂ ਮੈਂ ਕੀਤੀ
ਉਹ ਕੁਝ ਲੋੜ ਹੀ ਨਹੀਂ ਆਪੇ ਵੇਖ ਲੈਣਗੇ ਕੀ ਕਰਨਾ ਕੀ ਨਹੀਂ ਇੱਕ ਵਾਰ ਕਰ ਲੈ ਇੱਕ ਵਾਰ ਹੋਰ ਕਰਕੇ ਪੁੱਛ ਲੈਣਗੇ ਕੁਛ ਰਾਹ ਸਿਰ ਦੇ ਦੂ ਤਾਂ ਠੀਕ ਆ ਨਹੀਂ ਇਹ ਦਿੱਤਾ ਰਾ ਆਓ ਜੇ ਨਹੀਂ ਦਿੱਤਾ ਉਹਨੇ ਰਾਹ ਸਿਰਫ ਫਿਰ ਇਹਨਾਂ ਨੇ ਵਰਤਣਾ ਹੀ ਨੀ ਉਹਦੇ ਨਾਲ। ਇਹ ਤਾਂ ਪਹਿਲਾਂ ਹੀ ਨਹੀਂ ਵਰਤ ਕੇ ਰਾਜੀ ਉਹਦੇ ਨਾਲ। ਉਹ ਤਾਂ ਬਹਾਨਾ ਭਾਲਦੇ ਵੀ ਕੋਈ ਗੱਲ ਹੋਵੇ ਤੇ। ਚੁੱਪ ਕਰਕੇ ਬੈਠੀ ਆ ਗੱਲ ਵੀ ਸਹੀ ਅਗਲਾ ਕਹਿੰਦਾ। ਜ ਸਿੱਧੇ ਮੂੰਹ ਤਾਂ ਬੁਲਾਉਂਦਾ ਨੀ ਕੋਈ।
ਹਾਂ।
ਨਾ ਜਵਾਕ ਸਿਧੇ ਮੂੰਹ ਬਲਾਨ ਨਾ ਉਹ। ਬੁਲਾਵੇ ਹੁਣ ਉੱਧਰ ਕੀ ਗੱਲ ਹੋਈ ਸੀ ਕੋਈ ਖਾਸ ਗੱਲ ਤਾਂ ਨਹੀਂ ਸੀ। ਜਿਨਾ ਨ ਮਾਸੀ ਉਹ ਨ ਇਨਾ ਬੋਲ ਕੇ ਗਈ ਆ ਉਹ। ਤੁਸੀਂ ਆਉਂਦੇ ਨੀ ਮੇਰੇ ਸਿਰ ਇਨਾ ਕਰਜ਼ਾ ਵਾ ਮੇਰਾ ਆ ਵਾ ਮੇਰੇ ਜੋ ਇਨਾ ਬੋਲੇ। ਉਹ ਅਜੇ ਨੂੰ।
ਕਦੋਂ।
ਜਦੋਂ ਪਠਾਨਕੋਟ ਵਾਲੀ ਮਾਸੀ ਤੇ ਆਹ ਵਾਲੇ ਮਾਸੀ ਆਏ ਹੋਏ ਸੀਗੇ ਦੋਨੋ। ਮੰਮੀ ਨੂੰ ਆਏ ਨੀ ਸੀ ਹੋਏ ਮਿਲਣ ਇੱਕ ਦਿਨ ਪਹਿਲਾਂ ਓ ਦਿਨ ਇੰਨਾ। ਤਾਂ ਬੋਲ ਕੇ ਗਈਏ ਜਿੱਦਾਂ ਤੁਸੀਂ ਕਿਹਾ ਵੀ ਉਹਨੂੰ ਕੀ ਹੋਇਆ ਮੂੰਹ ਜਿਹਾ ਬਣਾ ਕੇ ਲੰਘ ਗਈ। ਸ਼ਾਮ ਨੂੰ ਚਾਹ ਚੂ ਵੀ ਨਹੀਂ ਸੀ ਪੀਤੀ ਇਹਨੇ ਵੀ ਸਾਰੇ ਜਾਣੇ ਆਏ ਬੈਠੇ ਸੀ ਆਪਣੇ ਕੋਲ। ਪਠਾਨਕੋਟ ਵਾਲੀ ਮਾਸੀ ਸੀ ਦੂਜੀ ਮਾ ਪਟਿਆਲੇ ਵਾਲੀ ਸੀ। ਸੀਗੀ ਉ ਓਧਰ ਕਾਕੇ ਕੇ ਬੈਠੇ ਸੀਗੇ ਉ ਓਧਰੋਂ ਇਹ ਆਈ ਸੀਗੀ। ਉਹ ਉਦੋਂ ਦੀ ਗੱਲ ਆ ਉਹ ਤਾਂ ਇੰਨਾ ਤਾਂ ਬੋਲੀ ਆ ਮਾਸੀ ਨੂੰ।
ਮੈਨੂੰ ਨੀ ਪਤਾ ਮੈਂ ਹੈ ਨੀ ਸੀ ਨਾ, ਮੈਂ ਕਿਤੇ ਗਿਆ ਹੋਇਆ ਸੀ।
ਗਏ ਹੋਏ ਸੀਗੇ ਤੇ ਤੁਸੀਂ ਰਸਤੇ ਚ ਦੇਖਿਆ ਸੀ ਵੀ ਉਹ ਉੱਧਰ ਨੂੰ ਜਾ ਰਹੇ।
ਹਮ।
ਓਦਣ ਦੀ ਗੱਲ ਆ ਉਹ ਤਾਂ ਮਾਸੀ ਨੇ ਇੰਨਾ। ਸੀ ਭਾਈ ਤੈਨੂੰ ਫੋਨ ਕਰੇ ਸੀ ਦੋ ਤੂੰ ਫੋਨ ਨੀ ਚੱਕੇ ਇੰਨੀ ਕੁ ਗੱਲ। ਗਈ ਆ ਉਹ ਤਾਂ ਰਾਸ਼ਨ ਪਾਣੀ ਲੈ ਕੇ ਚੜ ਗਈ।
ਕੀ ਕਹਿੰਦੇ ਸੀ।
ਹ ਕਹਿੰਦੀ ਮ। ਪਤਾ ਨਹੀਂ ਲੱਗਿਆ ਹੋਣਾ ਨਿਆਣੇ ਕੋਲ ਹੋਣਾ ਟਾਈਮ ਨੀ ਲੱਗਿਆ ਐ। ਲੱਗਿਆ ਮੈਂ ਕੀ ਕਰਾਂ ਮੈਂ ਤਾ ਆਪ ਇਨੀ ਬੀਜੀ ਸੀ ਮੈਂ ਤਾ ਆਪ ਇਨੀ ਉਲਝੀ ਫਿਰਦੀ ਆਂ ਮੇਰੇ ਸਿਰ ਤਾਂ ਦੱਸ। ਦ ਲੱਖ ਦਾ ਉਹ ਕਰਜ਼ਾ ਚੜਿਆ ਪਿਆ ਲੋਕਾਂ ਦਾ ਮੈਂ ਪੈਸਾ ਦੇਣਾ ਵਾ ਮੈਂ ਇਹ ਕਰਨਾ ਵਾ ਮੈਂ ਮੈਂਨੂੰ। ਕੋਈ ਪੁੱਛਿਆ ਵਾ ਮੈਂ ਤਾਂ ਏਦਾਂ ਮੈਂ ਤਾਂ ਓਦਾਂ ਉਹੀ ਆਪਣੇ ਰੋਣੇ ਜੇ। ਮੈਂ-ਮੈਂ ਵਕੀਲਾ ਕੋਲੋਂ ਫਿਰਦੀ ਆ ਮੈਨੂੰ ਮੈਂ। ਕੱਲੀ ਵਕੀਲਾਂ ਕੋਲ ਫਿਰਦੀਆਂ ਮੈਂ ਐ ਫਿਰਦੀ ਆ ਮੈਂ ਉਹ ਫਿਰਦੀ ਹ ਮੈਂ ਜਿਉਂ ਮੈਂ ਤ। ਨਾਲੇ ਕਹਿੰਦੀ ਕੱਲੀ ਫਿਰਦੀਆਂ ਨਾਲੇ ਸਾਰਾ ਸਾਥ ਉਹਨਾਂ ਨੇ ਦਿੱਤਾ।
ਹਮ।
ਕਾਕੇ ਹੋਣਾ ਨੇ ਸਾਰੀ ਦਿਹਾੜੀ ਬੈਠੇ ਰਹੇ ਉਹਦੇ ਕੋਲ ਤੇ ਕਹਿਵੇ ਮੈਂ ਕੱਲੀ ਵਕੀਲਾਂ ਕੋਲ ਫਿਰ।
ਹਮ।
ਬੋਲੀ ਮਾਸੀ-ਮਾਸੀ ਮੈਂ ਤੈਨੂੰ ਕੀ ਕਿਹਾ ਮੈਂ ਕਿਹਾ ਤੈਨੂੰ ਇੰਨਾ ਕੀ ਪੁੱਛਿਆ ਭਾਈ। ਤੈਨੂੰ ਫੋਨ ਕਰੇ ਤੂੰ ਚੱਕਰ ਤੁਸੀਂ ਕਿਹੜਾ ਮੈਨੂੰ ਦੱਸ ਦਿਦੇ ਹੋ ਜਦੋਂ ਆਉਂਦੇ ਹੋ ਇੱਧਰ ਹੀ ਆ ਕੇ ਮੁੜ ਜਾਂਦੇ ਹੋ ਇੱਧਰ ਹੀ। ਤੁਸੀਂ ਕਿਹੜਾ ਉੱਧਰ ਆਉਂਦੇ ਹੋ ਉੱਧਰ ਆ ਕੇ ਮ ਕਹਿੰਦੇ ਭਾਈ ਦਸ ਮਿੰਟ ਆਏ ਸੀ ਊਸ਼ਾ ਦਾ ਪਤਾ ਲੈਣ। ਬਹੁਤੇ ਦੇਰ ਬੈਠੇ ਵੀ ਨੀ ਚਾਹ ਦਾ ਕੱਪ ਪੀਤਾ ਨਾਲ ਦੀ ਨਾਲ ਮੁੜ ਗਏ ਅਸੀਂ ਮੈਂ ਕਿਹੜੀ ਆ ਗਈ ਵੀ ਜਿਹੜੀ। ਤੇਰੇ ਕੋਲ ਆਈ ਨਹੀਂ ਹੈਗੀ। ਏਹਨ ਬੱਸ ਖਾਸ਼ਾ ਬੋਲੀ ਉਹ। ਉਹਦੇ ਜਵਾਕ ਵੀ ਨੀ ਕਿ ਉ ਓਦਣ ਜਿੱਦਣ। ਭੋਗ ਤੋਂ ਵਾਪਸ ਗਏ ਆ ਓਦਣ ਵੀ ਕਿਹੜਾ ਜਦੋਂ ਮਾਸੀ। ਜਾਣ ਲੱਗੀ ਆ ਤੇ ਵੀ ਇਹ ਉੱਠ ਕੇ ਮਿਲੀ ਆ।
ਹ ਉਹ ਤਾਂ ਹੈ ਹੀ।
ਜਦੋਂ ਉੱਠ ਕੇ ਗਏ ਨੇ ਉਹ ਪਠਾਨਕੋਟ ਵਾਲੀ ਮਾਸੀ ਨਾਲ ਨੀ ਕੋਈ ਗੱਲ ਕਰੀ ਉਹ। ਉਹਦੇ ਨਾਲ ਨ ਕੋਈ ਗੱਲ ਕਰੀ ਨੂੰਹ ਨਾਲ ਨੀ ਕੋਈ ਗੱਲ ਕਰੀ। ਅੱਛਾ।
ਚਲੋ ਉਹੀ ਨਾ ਆਪਾਂ ਕਹਿ ਲਿਆਣਾ ਪਰ ਚਲੋ ਹੋਰ?
ਬਸ ਵਧੀਆ।
ਠੀਕ ਠਾਕ?
ਹਾਂ ਬਸ ਟਾਈਮ ਪਾਸ ਕਰੀ ਜਾਇਦਾ।
ਹਮ।
ਟਾਈਮ ਪਾਸ ਕਰੀ ਜਾਏਦਾ ਨਾਲ ਅਸੀਂ ਸਟੈਂਟ ਬੈਠੀਏ ਗੱਲਾ ਗੱਲਾ ਕਰਾ ਲਈਦੀ ਹੈ।
ਹੈਂ
ਨਾਲ ਅਸਿਸਟੈਂਟ ਬੈਠੀ ਆ ਗੱਲਾਂ ਗੱਲਾਂ ਮਾਰ ਲਈਦੀ ਹੈਂ।
ਅੱਛਾ ਠੀਕ ਹੈ। ਠੀਕ ਹੈ ਹੈਗਾ ਕੰਮ ਕੁਮ ਅੱਜ?
ਨਹੀਂ ਯਾਰ ਇਥ ਪੇਸ਼ਨਟ ਘੱਟ ਹੀ ਹੈ ਓ ਟੀ ਵੀ ਨਹੀਂ ਹੈਗੀ
ਹਾਂ ਓ ਟੀ ਵੀ ਨੀ ਹੈਗੀ ਵੀ ਗਰਮੀ ਵੀ ਬਹੁਤ ਆ ਮਸਾਂ ਹੀ ਨਿਕਲਦਾ ਕੋਈ ਬਾਹਰ।
ਇਨਾ ਤਾਂ ਪਿਆ ਉਹ ਪਿਆ ਗੁੰਮ ਹੋਇਆ ਪਿਆ। ਪਊਗੀ ਪੰਜ ਸੱਤ ਦਿਨ ਗਰਮੀ ਹੋਰ ਫਿਰ ਮੁੜਕੇ ਸੈੱਟ ਹੋਊਗਾ।
ਹਾਂ।
ਪੰਜ ਸੱਤ ਦਿਨ, ਗਰਮੀ ਪੈਂਦੀ ਤਾਂ ਹੁੰਦੀ ਹੈ। ਪੰਜ ਦਸ ਦਿਨ ਨਾ, ਬਹੁਤੀ ਪੈਂਦੀ ਹੁੰਦੀ ਹੈ ਗਰਮੀ। ਫੇਰ ਸੈਟ ਹੋ ਜਾਂਦਾ।
ਹਮ ਵੀ ਬਾਕੀ ਦੇਖੋ
ਹੈਂ?
ਬਾਕੀ ਦੇਖੋ।
ਹਾਂ ਹਾਂਜੀ।
ਮੀਂਹ ਪੈਣ ਤੇ ਹੈ, ਮੀਂਹ ਤਾਂ ਪੈ ਹੀ ਨਹੀ ਰਿਹਾ? ਬੱਦਲ ਹੋਏ ਪਏ ਆ ਮੌਸਮ ਐਣ? ਠੰਡਾ ਹੋਇਆ ਪਿਆ ਘੁੰਮਣ ਆਲਾ।
ਅੱਛਾ- ਘੁੰਮਣ ਵਾਲਾ, ਬਾਹਰ ਕਿੱਥੇ ਘੁੰਮਿਆ ਜਾਣਾ, ਜਾਇਓ ਘੁੰਮਿਓ।
ਹੈਂ, ਹੋਰ ਬਸ ਠੀਕ ਹੈ। ਹੈਂ?
ਹੂੰ?
ਇੱਕ ਮਿੰਟ।
ਪੰਜਾਹ ਕੁ ਮਿੰਟ, ਪੰਜਾਹ ਘਰ ਹੈਗੇ।
ਹੈਲੋ ਇਹ ਤਾਂ ਹੈਂ
ਦਸ ਮਿੰਟ ਬਾਅਦ ਕੱਟਦੀ।
ਨੌ ਮਿੰਟ ਉੱਨੀ ਸੈੰਕੀਡ।
ਹੂੰ।
ਜਦੋਂ ਉੱਥੇ ਦਸ-
ਵੈਸੇ ਐਪ ਤਾਂ ਵਧੀਆ ਹੀ ਹੈ। ਗੱਲਬਾਤ ਕਰਕੇ ਪੈਸੇ ਤਾਂ ਵਧੀਆ ਬਣ ਜਾਂਦੇ।
ਉਹ ਤਾਂ ਹੈਗੀ ਆ, ਵਧੀਆ ਵਾ, ਪਰ ਟਾਸਕ ਨਾਲ ਦੀ ਨਾਲ ਆਉਣ ਤਾਂ ਹੀ ਹੈ ਨਾ।
ਤੇਰੇ ਕੋਲ ਆਊਗਾ ਨਾ ਮੈਸੇਜ, ਉਹਦੇ ਵਿੱਚ ਸਾਰਾ ਪੁੱਛਣ? ਵੀ ਕੋਈ ਇੱਦਾਂ ਦੀ ਗੱਲਬਾਤ ਹੋਈ ਏਦਾਂ ਦੀ ਹੋਈ ਸਾਰਾ ਦੇ ਜਿ
ਉਹ-ਉਹ ਬਾਅਦ ਚੋਂ ਆਊਗਾ? ਹਲੇੇ ਤਾਂ ਮੈਂ!
ਹੁਨੀ ਆ ਜਾਣਾ, ਕੱਟ ਦੇ ਸਾਰ ਆ ਜਾਣਾ।
ਪਿਛਲਿਆਂ ਚ ਤਾਂ ਆਇਆ ਨਹੀਂ ਕੋਈ।
ਨਹੀ ਆਇਆ ਇਸ ਚ ਆਊਗਾ।
ਜੇ ਆਇਆ ਤਾਂ, ਉਹ ਦੇਖੀ ਜਾਉ, ਉਹ ਭਰ ਦੂਗੀ ਪਰ ਐ ਮੈਸਿਜ ਮੂਸਿਜ। ਟਾਸਕ ਨਾਲ ਦੀ ਨਾਲ, ਆਉਣੇ ਚਾਹੀਦੇ ਨੇ ਨਾ ਜਿਵੇਂ?
ਆਜੂ ਗੇ ਯਾਰ, ਉਹਦੇ ਵਿੱਚ ਪੁੱਛਣਗੇ ਕਾਰਿਆ ਲਈ- ਗੱਲ ਹੋਈ ਤੂੰ ਲਿਖਦੀ ਹਾਂ।
ਹੂ ਦਸ ਕੁ ਮਿੰਟ, ਤੁਹਾਨੂੰ ਮੈਨੂੰ ਲੱਗਦਾ, ਪੰਜ ਦਿਨ ਤਾਂ ਹੋਗੇ, ਚਾਰ ਦਿਨ ਟਾਸਕ ਕਮਪਲਿਟ? ਕੀਟ ਕੋਲ! ਆਉਣਾ ਚਾਹੀਦਾ ਨਾਲ ਦੀ ਨਾਲ, ਦੋ ਦਿਨ ਬਾਅਦ ਵੀ ਆ ਜਾਵੇ?
ਟਾਈਮ ਹੋ ਗਿਆ।
ਇਹ ਤਾਂ ਬੰਦ ਹੀ ਹੋ ਜਾਂਦਾ ਹੈ। ਲੋਕ ਖੋਲਣਾ ਪੈਂਦਾ, ਚਲੋ ਠੀਕ ਹੈ ਓਕੇ।
ਹਨ।
ਹੈਲੋ ਓਕੇ ਬਾਏ।